ਹੂੰ।
ਅੱਛਾ ਜੀ
ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਨੇ ਜੀ
ਵਧੀਆ ਜੀ, ਤੁਸੀਂ ਸੁਣਾਓ ਠੀਕ ਓ ਜੀ
ਬਸ ਵਧੀਆ ਜੀ ਠੀਕ ਠਾਕ
ਘਰੇ ਸਭ ਵਧੀਆ?
ਸਭ ਵਧੀਆ ਤੁਸੀ ਦੱਸੋ
ਅਸੀਂ ਵੀ ਵਧੀਆ
ਵਧੀਆ ਚਾਹੀਦਾ ਜੀ। ਤੇ ਮੈਡਮ ਮੈਂ ਨਾ ਇੱਕ ਟੋਪਿਕ ਤੁਹਾਡੇ ਨਾਲ ਗੱਲ ਕਰਨੀ ਸੀ। ਜਿਵੇਂ, ਤੇ ਮਨੀ ਤੇ ਵੇਸਟ ਮਨੀ ਵੇਸਟ ਮਨੀ ਇਦਾ ਕਿ ਜਿਹੜੇ ਫਾਲਤੂ ਚੀਜ਼ਾਂ ਚ ਮਨੀ ਵੇਸਟ ਕਰਦੇ ਹੈ
ਹਮ ਹਮ ਹਮ
ਦੀ ਰਿਕਾਰਡਿੰਗ ਗੱਲ ਕਰਦੇ ਸੀ। ਤੁਸੀਂ ਕੀ ਵਿਚਾਰ ਰੱਖਦੇ ਹੋ, ਇਸ ਚੀਜ਼ ਦੇ ਉੱਪਰ
ਕਿਸ ਚੀਜ਼ ਦੇ ਉੱਪਰ ਦੇਖ ਹਾਂਜੀ ਮਨੀ ਦੇਖੋ ਜਿੰਨੀ ਕੁ ਅਸੀਂ ਸੇਵ ਰੱਖਾਂਗੇ
ਜੀ
ਉਹ ਤਾਂ ਸਾਡੇ ਲਈ ਫਾਇਦਾ ਹੈ, ਕਿਉਂਕਿ ਔਖੇ ਟਾਈਮ ਚ ਕੋਈ ਨਹੀਂ ਵੀ ਖੜਦਾ ਕਿਸੇ ਟਾਈਮ ਤਾਂ ਸਾਡੇ ਕੋਲ ਮਤਲਬ ਹੋਣੀ ਚਾਹੀਦੀ ਹੈ। ਜ਼ਿਆਦਾ ਨਹੀਂ ਆਪਣੀ ਸੈਲਰੀ ਦਾ ਥੋੜਾ ਬਹੁਤ ਥੋੜਾ ਥੋੜਾ ਕਰਕੇ ਜੇ ਅਸੀਂ ਆਪ ਹੀ ਸੇਵ ਕਰਾਂਗੇ ਉਹ ਸਾਡੇ ਲਈ ਆਉਣ ਵਾਲੇ ਟਾਈਮ ਲਈ ਔਰ ਸਾਡੇ ਬੱਚਿਆਂ ਲਈ ਹੋਊਗਾ ਕਿਸੇ ਹੋਰ ਨੇ ਤਾਂ ਉਦੇ ਤਾਂ ਉਹ ਨੀ ਹਾਂਜੀ
ਕਿਉਂਕਿ ਦੇਖੋ ਪਤਾ ਕੀ ਜੇ ਆਪਾਂ ਮਸਪੋਜ ਕਰੋ ਤੁਹਾਡੀ ਸੈਲਰੀ ਅੱਜ ਵੀਹ ਹਜ਼ਾਰ ਰੁਪਈ ਆ ਤੁਸੀਂ ਵੀ ਹਰ ਮਹੀਨੇ ਪ੍ਰੋਪਰ ਸੈਲਰੀ ਯੂਜ ਕਰ ਲਉਗੇ ਸੇਵਿੰਗ ਨਹੀਂ ਕਰੋਂਗੇ ਤਾਂ ਫਿਊਚਰ ਦੇ ਵਿੱਚ ਕੀ ਹੋਏਗਾ ਤੁਹਾਨੂੰ ਕੋਈ ਐਮਰਜੈਂਸੀ ਲੋੜ ਪੈਂਦੀ ਹੈ ਨਾ ਜਾਂ ਸਪੋਜ ਕਰੋ ਤੁਸੀਂ ਇਹ ਬੱਚੇ ਦੀ ਐਡਮਿਸ਼ਨ ਕਰਾਣੀ ਹੈ ਜਾਂ ਕੋਈ ਵੀ ਗੱਲਾਂ ਕਰਦਾ
ਹਾਂਜੀ ਨਹੀਂ ਹੋਣੀ ਚੱਲਦੀ ਹੈ। ਠੀਕ ਦੇਖੋ ਜੀ ਘਰੇ ਤਾਂ ਜਿੰਨੇ ਪੈਸੇ ਆ ਜਾਣ ਓਨੇ ਥੋੜ੍ਹੇ ਆ ਘਰ ਦੇ ਖ਼ਰਚੇ ਕਦੇ ਖਤਮ ਹੀ ਨਹੀਂ ਹੋਏ ਕਦੇ ਪੂਰੇ ਹੀ ਨਹੀਂ ਹੋਏ।
ਬਿਲਕੁਲ ਤੇ ਉਹੀ ਤੁਹਾਨੂੰ।
ਸਾਨੂੰ ਆਪਣਾ ਬਜਟ ਆਪ ਬਣਾਉਣਾ ਪੈਂਦਾ ਨਾ ਵੀ। ਅਸੀਂ ਕਿੰਨਾ ਕਿੱਥੇ ਕਿਉਂ ਖਰਚ ਕਰਨਾ ਕਿੱਦਾਂ ਕਰਨਾ।
ਅਤੇ ਸਾਨੂੰ ਆਪਣੀ। ਮਨੀ ਉੱਥੇ ਹੀ ਯੂਜ ਕਰਨੀ ਚਾਹੀਦੀ ਹੈ। ਜਿੱਥੇ ਤੁਹਾਨੂੰ ਲੱਗਿਆ ਕਿ ਹਾਂ ਜੈਨਉਣ ਹੈਗੀ ਹੈ। ਜੇ ਤੁਸੀਂ ਵਿਦਊਟ ਹਨਾ ਵਿਦ ਐਨੀ। ਕੋਈ ਰੀਜ਼ਨ ਤੋਂ ਮਨੀ ਵੇਸਟ ਕਰ ਰਹੇ ਹੋ ਹਨਾ ਫਾਲਤੂ ਚੀਜ਼ਾਂ ਪਰਚੇਸ ਕਰੀ ਜਾਂਦੇ ਹੋ। ਆਪੇ ਕੋਲ ਔਲਰੇਡੀ ਫੈਮਿਲੀ ਦੇ ਵਿੱਚ ਘਰ ਦੇ ਵਿੱਚ ਉਹ ਚੀਜ਼ਾਂ ਹੈਗੀਆਂ ਜਿਹੜੀ ਰਿਕੁਆਇਰਮੈਂਟ ਨਹੀਂ ਹੈ। ਤੇ ਉਹ ਫਿਰ ਮਨੀ ਵੇਸਟਿੰਗ ਦੇ ਵਿੱਚ। ਚਾ ਜਾਂਦੀਆਂ ਨੇ ਅਤੇ।
ਨਹੀਂ ਆਪਣੇ ਖਰਚੇ ਜਿਵੇਂ ਥੋੜ੍ਹੇ ਰੱਖੋ। ਜਿਹੜੀ ਚੀਜ਼ ਸਾਨੂੰ ਜਿਆਦਾ ਹੀ ਨੀਡ ਹੈ ਜਿਸ ਚੀਜ਼ ਦੀ ਅਸੀਂ ਉਹ ਅਸੀਂ ਉਹ ਲਈਏ ਜੇ। ਫਾਲਤੂ ਚੀਜ਼ਾਂ ਤੇ ਵੇਸਟਜ ਨਾ ਕਰੀਏ।
ਕਿਉਂਕਿ ਦੇਖੋ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੀ ਖਰਚੇ ਕਿੰਨੇ ਜ਼ਿਆਦਾ ਵੱਧ ਚੁੱਕੇ ਨੇ।
ਹਾਂਜੀ ਮਹਿੰਗਿਆਾਈ ਬਹੁਤ ਹੋ ਗਈ ਹੈ।
ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਆ। ਅਤੇ ਇਸੇ ਅਕੋਡਿੰਗ ਸਾਨੂੰ ਫਿਊਚਰ ਵਾਸਤੇ ਸੇਵਿੰਗ ਬਹੁਤ ਜ਼ਰੂਰੀ ਆ। ਫੈਮਲੀ ਵਾਸਤੇ। ਬੱਚਿਆਂ ਵਾਸਤੇ ਕਿਉਂਕਿ ਅੱਜ ਆਉਣ ਵਾਲੇ ਪਿਚਰ ਚ ਸਟੱਡੀ ਬਹੁਤ ਮਹਿੰਗੀਆਂ ਹੋ ਜਾਣੀਆਂ ਨੇ। ਹੋ ਚੁੱਕਿਆ ਨੇ ਹੋਣੀਆਂ ਕੀਦਾਂ, ਤੋਨੂੰ ਪਤਾ ਈ ਯਾ।
ਬੱਚੇਆਂ ਦੇ ਐਡਮਿਸ਼ਨ ਜੇੜੇ ਹੁੰਗੇ ਆ, ਓ ਕੇੜਾ ਸੋਖੇ ਹੁੰਦੇ ਤੇ ਤਾਂ ਲੱਗਦੇ ਈ ਨੇ ਪੈਸੇ। ਸਕੂਲ ਕੋਲੇਜ
ਤਾਂ ਜਦ ਤੱਕ ਬੱਚੇ ਦੀ ਗ੍ਰੈਜੂਏਸ਼ਨ ਕੰਪਲੀਟ ਹੁੰਦੀ ਯਾ ਮੈਰਿਜ ਤੱਕ ਪੈਸ, ਪੈਸੇ ਦੀ ਲੋੜ ਪੈਂਦੀ ਆ, ਲਾਈਫ ਪੈਸੇ ਦੀ ਨੀਡਸ ਹੁੰਦੀ ਆ, ਤੁਸੀ ਏ ਕੈ ਸਕਦੇ ਹੋ।
ਹਾਂਜੀ।
ਤੇ ਸੇਵਿੰਗ ਵਾਲੇ ਪਾਸੇ ਕਿਵੇਂ ਦੇਦੁ ਮਤਲਬ ਕਿਸ ਟਾਈਪ ਦੀ ਸੇਵਿੰਗ ਆਪਾ ਨੂੰ ਆਪਨੇ ਲਈ ਵੀ ਬੈਟਰ ਹੋ ਸਕਦੀ ਯਾ ਜਿਵੇਂ ਕਿ ਕਈ, ਕਈ ਐਲ ਆਈ ਸੀ ਕਰ ਲੇਂਦੇ ਆ।
ਹਾਂਜੀ, ਜੀਵਨ ਬੀਮਾ ਪੋਲਸੀ ਵਗੈਰਾ ਹੈਲਥ ਇੰਸ਼ੋਰੈਂਸ ਹੋ ਜਾਂਦੇ ਆ, ਹੈਲਥ ਇੰਸ਼ੋਰੈਂਸ ਦਾ ਦੇ ਕੋ ਕਰਾਣੀ ਹੀ ਚਾਈਦੀ ਆ ਹਾਂਜੀ, ਕਯੁਂਕਿ ਸਭ ਤੋ ਜ਼ਰੂਰੀ ਹੈਲਥ ਹੀ ਐ, ਇੱਕ ਸਾਡੇ ਲਈ ਤੇ ਏਦੀ ਇੰਸ਼ੋਰੈਂਸ ਸਾਨੂੰ ਜਰੂਰੀ ਕਰਾਨੀ ਚਾਈਦੀ ਐ, ਕਯੋਂਕਿ ਤੁਹੀ ਸਾਨੂੰ ਨੀ ਪਤਾ ਕਦੋਂ ਕੀ ਕਿੱਦਾਂ ਹਨਾ।
ਜੀ ਜੀ, ਬਿਲਕੁਲ ਬਿਲਕੁਲ ਕਿਸੇ ਨੂੰ ਲੋੜ ਨਾ ਪਾਵਾਂਗੇ ਬਟ ਹੈਲਥ ਇੰਸ਼ੋਰੈਂਸ ਬੋਤ ਜ਼ਰੂਰੀ ਐ ਬੋਤ ਨੀਡੀ ਐ
ਹਜੇ ਪੈਲਾ‌ ਈ ਸਿਕਓਰ ਰਵਾਂਗੇ ਆਪਨੇ ਸਾਈਡ ਤੋ।
ਹਾਂਜੀ।
ਸਾਡੇ ਲੀ ਵਦੀਆ।
ਏ ਬੋਤ ਵਦੀਆ ਹੈਗੀ ਆ ਏਦੇ ਵਿੱਚ ਕੋਈ ਵੀ ਹੈਗੀ ਕਰੋਣੀ ਚਾਈਦੀ ਐ।
ਤਾਂ ਏਨਾ, ਏਨਾ ਬਿੱਲ ਬਨਾ ਕੇ ਸਾਨੂੰ ਦੇ ਦਿੰਦੇ ਨੇ।
ਹਾਂਜੀ, ਤੇ ਫੇਰ ਓਦਾ ਧੇਆਨ ਰੱਖਨਾ ਬੋਤ ਜ਼ਰੂਰੀ
ਕੋਈ ਮੰਨਲੋ ਕੋਈ ਪਾਨਾ ਕੋਈ ਨੀਡਸ ਆਂਦੀ ਏ ਤੇ ਸਾਡੇ ਕੋਲ ਬੜੇ ਪਿਆਰ ਦੇ ਪੈਸੇ ਅਰੇਜਂ ਵੀ ਨੀ ਹੁੰਦੇ, ਤੇ ਸਾਡੀ ਸੇਵਿੰਗ ਹੀ ਕਾਮ ਆਂਦੀ ਐ, ਹੁਨ ਵੈਸੇ ਆੱਜ-ਕਾੱਲ ਜਿਵੇਂ ਬੈਂਕਾਂ ਦੇ ਵਿੱਚ ਐਫ ਡੀਆ ਵਗੈਰਾ ਹੁੰਦੀਆਂ ਨੇ ਯਾਂ ਐਲ ਆਈ ਸੀ ਤੁਸੀ ਕਾੱਰ ਸਕਦੇ ਓ ਫੇਰ ਐੱਸ ਆਈ ਪੀ ਸੀਪ ਵਗੈਰਾ ਹੈਗੀ ਬੋਤ। ਚੀਜ਼ਾਂ ਨੇ ਸ਼ੇਅਰ ਮਾਰਕੀਟ ਦੇ ਵਿੱਚ ਵੀ ਤੁਸੀ ਇਨਵੈਸਮੈਂਟ ਕਾੱਰ ਸਕਦੇ ਓ, ਜੇ ਤੁਆਡੀ ਨੋਲੇਜ ਹੈਗੀ ਐਂ। ਤੇ ਓ ਕੀ ਕੈਂਦੇ ਏਕ ਲੋਂਗ ਟਰਮ ਦੇ ਵਿੱਚ ਸਾਨੂੰ ਬਦੀਆ ਰਿਟਰਨ ਦੇ ਕੇ ਜਾਂਦੀਆਂ ਨੇ, ਏਨਾਂ ਦੀ ਗੋਰਮੈਂਟ ਨੇ ਬੋਤ ਜੈਦਾ ਬੋਲ ਕੇ ਚਲਾ ਰੱਖਆਂ ਨੇ। ਤੇ ਬੱਚੇਆਂ ਵਾਸਤੇ ਜਿਵੇਂ ਕੀ ਤੋਡੀ ਗੱਲਸ ਹੈਗੀ ਯਾ ਬੋਏਫ ਹੈਗਾ ਓਨਾਂ ਦੀ ਮੈਰਿਜ ਵਾਸਤੇ। ਤੇ ਓਨਾ ਦੀ ਸਟੱਡੀ ਵਾਸਤੇ ਪੋਲਸੀਆ
ਆਪਾ ਕਰਵਾ ਸਕਦੇ ਨੇ ਜਿਵੇਂ ਪੋਸਟ ਓਫਿਸ ਵਗੈਰਾ ਚ ਵੀ ਏ ਸਕੀਮਾਂ ਹੁੰਦੀਆਂ ਨੇ। ਓਦੇ ਚ ਬਟ ਏ ਹੁੰਦਾ ਨਾ ਆਪਾਂ ਜਿਦਾਂ ਆਪਾਂ ਬੈਂਕ ਚ ਤੇ ਏਕਦਮ ਕਢਵਾ ਸਕਦੇ ਆਂ, ਓ ਫੇਰ ਐਫ ਡੀ ਹੁੰਦੀ ਐ।
ਏਵਾਵਾ ਡੀ ਕਈ ਜਿਵੇਂ ਐਸ ਆਈ ਪੀ ਹੁੰਦੀ ਸੀਪ ਹੁੰਦੀ ਆ। ਯਾ ਤੁਸੀ ਮੰਨ ਲੋ, ਸ਼ੇਅਰ ਮਾਰਕੀਟ ਚ ਪੈਹੇ ਲਾ ਰਹੇ ਓ, ਨਾ ਓ ਤੁਸੀ ਤੋਆਨੂੰ ਨੀਡ ਹੈਗੀ ਤੁਸੀ ਖੋਲ ਖਵਾ ਵੀ ਸਕਦੇ ਓ‌।
ਹੂੰ।
ਕਈ ਏਧਾਂ ਈ ਬੋਲਕੇ ਵੀ ਹੈਗੇ ਨੇ ਜੇੜੇ ਤੁਸੀ ਓਨੂੰ ਐਮਰਜੈਂਸੀ ਲੋੜ ਪੈਂਦੀ ਐ, ਤੁਸੀ ਓ ਲੈ ਸਕਦੇ ਓ। ਐਫ ਡੀ ਦੇ ਵਿੱਚ ਵੀ ਤੁਸੀ ਲੈ ਸਕਦੇ ਓ, ਕੋਈ ਏਨਾ ਜ਼ਰੂਰੀ ਨੀ ਐ ਕਿ ਨਈ ਲੈ ਸਕਦੇ ਓ। ਪਰ ਏ ਕਈਦਾ ਵਾ ਲੋਂਗ ਟਰਮ ਤੱਕ ਚੱਲੋਗੇ ਤਾਨੂੰ ਓਨਾਂ ਬੈਨੀਫਿਟ ਐ।
ਬਾੱਸ ਵੇਖੋ ਜੇ ਤਾ ਆਪਨੇ ਹੱਥ ਚ ਹੁੰਦਾ ਕਿਸ ਹਿਸਾਬ ਨਾਲ ਆਪਣਾ ਘਰ ਚਲਾਉਣਾ, ਕਿਵੇਂ ਐਮਰਜੈਂਸੀ ਚਲਾਉਣਾ।
ਜਿਵੇਂ, ਕੁਛ ਪਰਸੈਂਟ ਸਾਨੂੰ ਆਪਣੀ ਸੈਲਰੀ ਦੇ ਵਿੱਚੋਂ। ਸੇਵਿੰਗ ਕਡਨੀ ਚਾਹੀਦੀ ਹੈ, ਏ ਬਹੁਤ ਜ਼ਰੂਰੀ ਹੈ।
ਜ਼ਿਆਦਾ ਨਾ ਕਰੋ, ਥੋੜ੍ਹੀ ਕਰ ਲੋ, ਬਟ।
ਹਾਂ, ਥੋੜੀ ਬੋਤ ਜ਼ਰੂਰੀ ਹੈਗੀ ਆ।
ਹਾਂਜੀ, ਕਿਉਂਕਿ ਅੱਜ ਕੱਲ੍ਹ ਤਾਂ ਕੰਮ ਵੀ ਇੰਨੇ ਨਹੀਂ ਹੈਗੇ ਬੰਦਿਆਂ ਕੋਲ। ਬੋਲੋ।
ਹਾਂਜੀ, ਸੈਲਰੀਜ਼ ਵਗੈਰਾ ਨਹੀਂ ਮਿਲਦੀ। ਤੇ ਮੈਂ ਮੰਨਿਆ ਕਿ ਸਟੱਡੀ ਦੇ ਅਕੋਰਡਿੰਗ ਹੀ ਸੈਲਰੀਆ ਮਿਲਦੇ ਨੇ, ਅੱਜ ਕੱਲ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ।
ਉਹ ਕਨਫੂਜ਼ਨ, ਸਟੱਡੀ ਕਰ ਕਰਕੇ ਡਿਗਰੀਆਂ ਲੈ ਲੈ ਕੇ ਬੱਚੇ।
ਹਾ ਜੀ ਗੌਰਮੈਂਟਸ ਵਕੈਸਿਆਂ ਐ ਨੀ ਹੁਣ। ਅਤੇ ਪ੍ਰਾਈਵੇਟ ਫੀਲਡ ਦੇ ਵਿੱਚ ਵੀ ਬਹੁਤ ਕੰਪੀਟੀਸ਼ਨ, ਹਰ ਚੀਜ਼ ਦੇ ਵਿੱਚ।
ਮਨਜੀਤ
ਤੇ ਇਸੇ ਕਰਕੇ ਕੀ ਕਹਿੰਦੇ ਵੀ ਆਪਣਾ, ਪਹਿਲਾਂ ਹੀ ਬੈਕਅਪ ਲੈ ਕੇ ਚੱਲੋ ਹਰ ਚੀਜ਼ ਦਾ। ਹੈਨਾ, ਪਹਿਲਾ ਹੀ ਆਪਣੇ ਪਲੈਨਸ ਵਗੈਰਾ, ਹਾ। ਪਹਿਲਾਂ ਹੀ ਆਪਣੇ ਆਪਣੇ ਪਲੈਨ ਬਣਾ ਲੈਣੇ ਚਾਹੀਦੇ ਆ, ਆਪਾਂ ਨੂੰ ਕੀ ਕਰਨਾ ਕੀ ਨਹੀਂ ਕਰਨਾ ਹੈਨਾ। ਜੇ ਆਪਾਂ ਸਟਾਰਟਿੰਗ ਤੋਂ ਪਲੈਨ ਕਰਾਂਗੇ, ਤਾਂ ਅੱਗੇ ਸਕਸੈਸ ਹੋਵੇਗਾ ਆਪਾਂ।
ਹੁਣ ਜਿੱਦਾਂ ਦੀ ਅਸੀਂ ਆਪਣੇ ਆਪ ਨੂੰ ਰੱਖਾਂਗੇ। ਮਤਲਬ ਇੱਕ ਰੂਟੀਨ ਸੈਟ ਹੋਣਾ ਚਾਹੀਦਾ ਨਾ, ਸਾਡੀ ਲਾਈਫ ਦਾ ਗੋਲ ਕੀ ਹੈ ਅਸੀਂ ਕਿੱਦਾਂ ਕੀ ਕਿਨਾ। ਚੀਜ਼ ਕਰਨਾ ਹੈ, ਕੀ ਕਰਨਾ ਹੈ।
ਜੀ ਜੀ ਜੀ। ਇਹ ਛੋਟੀ ਛੋਟੀ ਚੀਜ਼, ਮੈਟਰ ਕਰਦੀਆਂ ਨੇ।
ਹਾਂਜੀ, ਬਹੁਤ ਧਿਆਨ ਰੱਖਣਾ ਪੈਦਾ ਹੈ।
ਜੀ ਜੀ ਜੀ। ਤੁਹਾਨੂੰ ਵੀ ਅਸੀਂ ਕਾਫੀ ਨੌਲੇਜ ਲੱਗਦੀ ਹੈ, ਮੈਨੂੰ ਉਸ ਚੀਜ਼ ਦੀ ਤੁਸੀਂ।
ਹਾਂਜੀ, ਹਾਊਸ ਵਾਈਫ ਨੂੰ ਤਾਂ ਜ਼ਰੂਰ ਹੁੰਦੀ ਹੈ ਜਿਹੜੀ ਹਾਊਸ ਗਰ੍ਲ੍ਸ ਹੁੰਦੀਆ ਨਾ, ਉਹਨੂੰ ਇਸ ਚੀ ਦੀ ਨੋਲੇਜ ਜ਼ਰੂਰ ਹੁੰਦੀ ਐ, ਕਿਉਂਕਿ ਨੂੰ ਇਹ ਹੁੰਦਾ ਵਾ ਵੀ ਉਹਦੇ ਆਉਣ ਵਾਲੇ ਟਾਈਮ ਚ ਉਹਦੇ ਹਸਬੈਂਡ ਤੇ, ਜਾਂ ਉਹਦੇ ਬੱਚਿਆਂ ਤੇ, ਏਦਾਂ ਦਾ ਕੋਈ ਇਕਦਮ, ਏਦਾਂ ਦਾ ਉਹ ਨਾ ਹੋਵੇ, ਤਾਂ ਉਹ ਆਪਣੇ ਥੋੜ੍ਹਾ ਥੋੜ੍ਹਾ ਥੋੜਾ ਥੋੜਾ ਕਰਕੇ ਜੋ ਬਚਾ ਕੇ ਰੱਖਦੀ ਹੈ।
ਜੀ ਜੀ ਜੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਸਹੀ ਗੱਲ ਕਹਿ ਰਹੇ ਹੋ ਤੁਸੀਂ। ਤੇ ਜਰੂਰੀ ਵੀ ਹੈ ਜੀ ਸਿੰ ਹਾਂਜੀ ਵੀਰਜੀ, ਇੰਨਾ ਸੇਨਸੀਬਲ ਤੇ ਹੋਣਾ ਚਾਹੀਦਾ ਬੰਦੇ ਨੂੰ।
ਹਾਂਜੀ ਹੋਣਾ ਚਾਹੀਦਾ ਹੈ।
ਜੀ
ਇਹ ਕੰਮ ਤਾਂ ਕਿਸੇ ਦੇ ਵੀ ਆਣੇ, ਕੰਮ ਵੀ ਸਾਡੇ ਆਣੇ ਆ।
ਹਾਂਜੀ ਹਾਂਜੀ ਬਿਲਕੁਲ ਜੀ ਆਪਾਂ। ਗਲ ਤੁਹਾਡੀ ਸਹੀ ਆ, ਆਪਣੇ ਹੀ ਕੰਮ ਦੇ ਵਿੱਚ
ਆਪਣੇ ਹੀ ਕੰਮ ਆਉਣੇ ਆ, ਜੇ ਅਸੀਂ ਆਪਣੇ ਹੀ ਖਰਚੇ ਥੋੜ੍ਹੇ ਕਰਕੇ ਥੋੜਾ ਸੇਵ ਕਰਾਂਗੇ ਮਤਲਬ, ਜੋ ਸਾਨੂੰ ਜ਼ਿਆਦਾ ਜ਼ਰੂਰੀ ਨਹੀਂ ਹ। ਨਹੀਂ ਉਸ ਲਈ ਏ, ਜਿੱਦਾਂ ਸਾਰਿਆਂ ਨੂੰ ਸੁਣਾ ਲੋ, ਨਾ ਇਨੀ ਮਹਿੰਗੀ ਮਹਿੰਗੀ ਸ਼ੋਪ ਸ਼ੋਪੰਪਿੰਗ ਕਰੀਏ, ਨਾ ਇੰਨੇ ਮਹਿੰਗੇ ਮਹਿੰਗੇ ਪ੍ਰੋਡਕਟ ਲਈਏ, ਔਨਲਾਈਨ ਸ਼ੋਪਿੰਗ ਨਾ ਕਰੀਏ।
ਹਾਂਜੀ ਫਾਲਤੂ, ਮਤਲਬ ਫਾਲਤੂ ਚੀਜ਼ਾਂ ਦੀ ਏ ਨਾ ਕਰੀਏ, ਲਿਮਿਟ ਦੀ ਹੀ ਕਰੀਏ, ਕਹਿੰਦਾ ਮਤਲਬ ਇਹ ਹੈ।
ਬਸ ਜੋ ਨੀਡ ਹੈ, ਉਸ ਚੀਜ਼ ਦੀ।
ਹਾਂਜੀ ਬਿਲਕੁਲ ਤੇ ਆਜ ਤੁਸੀਂ ਸ਼ੋਪਿੰਗ, ਸ਼ੋਪਿੰਗ ਕਰਨ ਵਾ ਸੇਵਿੰਗ ਕਰਨੀ ਸਟਾਰਟ ਕਰ ਦੋਗੇ। ਹਮੇਂ ਵੀ ਯਾਦ ਤੁਸੀਂ ਕਰਦੇ ਹੀ ਹੋਣੇ ਆ ਤੇ ਜ ਜ
ਹਸਬੈਂਡ ਅਸੀਂ ਦੋਨੇ ਹੀ ਮਤਲਬ ਕਰ
ਨਹੀਂ- ਨਹੀਂ ਵਧੀਆ ਗੱਲ ਹੈ ਜੀ ਹੁਣ ਜ਼ਰੂਰੀ ਵੀ ਆ
ਉਹ ਆਪ ਇਹੀ ਚੀਜ਼ ਕਹਿੰਦੇ ਨੇ ਵੀ ਨਹੀਂ ਹੋਣੀ ਚਾਹੀਦੀ ਹੈ ਮਤਲਬ
ਤੇ ਕਿਉਂਕਿ ਦੇਖੋ ਛੋਟੇ- ਛੋਟੇ ਕਹਿੰਦੇ ਨੇ ਬੂੰਦ -ਬੂੰਦ ਸ ਪਾ ਘੜ੍ਹਾ ਭਰ ਜਾਤਾ ਹੈ ਉਹ ਚੀਜ਼ ਉਹ ਚੀਜ਼ ਹੈਗੀ ਆ, ਤੇ ਥੋੜੀ -ਥੋੜ੍ਹੀ ਸੇਵਿੰਗ ਕਰਾਂਗੇ ਤੇ ਕੱਲ ਨੂੰ ਆਪ ਨੂੰ ਵੱਡੀ ਅਮਾਊਟ
ਹਾਂਜੀ, ਤੇ ਕੀ ਦੇਖੋ ਜੇ ਤਾਂ ਮੈਂ ਗੱਲ ਕਰਾਂ ਹਾਲੇ ਮੇਰਾ ਬੇਬੀ ਛੋਟਾ ਹੈ ਤਾਂ ਚਲੋ ਇੰਨਾ ਨਹੀਂ ਹੁੰਦਾ ਹੋਰ ਫਿਰ ਇਹਨੇ ਸਕੂਲ ਜਾਣਾ ਹੈ, ਫਿਰ ਇਹ ਕਾਲਜ ਜਾਏਗਾ
ਹਾਂਜੀ, ਜਿੰਨਾ ਆਪਣੇ ਤੋਂ ਹੁੰਦਾ ਉਹਨਾਂ ਤੋਂ
ਉਹਨਾਂ ਕੁ ਤਾਂ ਵ ਹਾਂਜੀ ਤਾਂ ਹੈ
ਬਿਲਕੁਲ ਬਾਕੀ ਟਾਈਮ ਬੜਾ ਬਲਵਾਨ, ਟਾਈਮ ਤੇ ਡਿਪੈਂਡ ਕਰਦਾ ਵਾ
ਹਾਂਜੀ
ਨਾ ਚਲੋ, ਹੋਰ ਸੁਣਾਓ ਤੁਸੀਂ ਲੰਚ ਵਗੈਰਾ ਕਰ ਲਿਆ
ਲੰਚ ਮੈਂ ਬਣਾ ਰਹੀ ਸੀ ਹਲੇ
ਓਕੇ ਤੁਸੀਂ ਸਾਨੂੰ ਬਣਾ ਰਹੇ ਹੋ ਠੀਕ ਅੱਛਾ ਠੀਕ ਹੈ ਲੇਟ ਹੋ ਗਿਆ ਬ ਦੋ ਸਵਾ ਦੋ ਹੋ ਚੁੱਕੇ ਨੇ, ਲੰਚ ਮੇ ਇੱਕ ਡੇਢ ਤੋਂ ਲੈ ਕੇ ਦੋ ਵਜੇ ਵਿੱਚ ਕਰ ਲੈਣਾ ਚਾਹੀਦਾ ਵਾ ਜੀ -ਜੀ, ਕੋਈ ਨਹੀਂ ਆਈ ਨਓ ਤੇ ਘਰ ਦੇ ਵਿੱਚ ਕੰਮ ਵਗੈਰਾ ਹੁੰਦੇ ਨੇ ਸੌ ਚੀਜ਼ਾਂ ਹੁੰਦੀਆਂ ਨੇ
ਹਾਂਜੀ
ਤੇ ਕਈ ਵਾਰ ਹੋ ਜਾਂਦਾ ਵਾ ਸ ਆਪਣਾ ਟਾਈਮ ਆਪਣਾ ਟਾਈਮ ਟੇਬਲ ਹੁੰਦਾ ਜੇੋ ਦਾ
ਹਾਂਜੀ ਇਹ ਤਾਂ ਹੈ, ਵੈਸੇ ਸਵੇਰੇ ਬ੍ਰੇਕਫਾਸਟ ਥੋੜਾ ਲੇਟ ਕੀ ਕਰਦੇ ਆ ਨਾ, ਗਿਆਰਾ ਕੁ ਵੱਜ ਜਾਂਦੇ ਨੇ
ਬਾਕੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਮੈਨੂੰ ਤੁਸੀਂ ਵ ਵਧੀਆ ਐਕਸਪਲੇਨ ਕੀਤਾ ਇਸ ਚੀਜ਼ ਬਾਰੇ, ਸੇਵਿੰਗ ਵਾਸਤੇ ਤੇ, ਅਸੀ ਵੀ ਇਸ ਚੀਜ਼ ਨੂੰ ਫੋ਼ਲੋ ਕਰਾਂਗੇ, ਠੀਕ ਐ।
ਓਕੇ ਜੀ।
ਓਕੇ ਜੀ, ਸਤਿ ਸ੍ਰੀ ਅਕਾਲ ਧਿਆਨ ਰੱਖੋ ਤੁਸੀ ਅਪਨਾ, ਠੀਕੇ।